ਹੈ ਲੋ
ਹਾਂਜੀ,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
ਕਿੱਦਾਂ, ਠੀਕ ਹੋ?
ਹਾਂਜੀ ਠੀਕ ਹੈ ਜੀ, ਤੁਸੀਂ ਸੁਣਾਓ?
ਹਾਂਜੀ, ਅਸੀਂ ਵੀ ਠੀਕ ਆਂ, ਜੀ।
ਹਾਂਜੀ, ਹੋਰ?
ਹੋਰ ਬਸ ਵਧੀਆ, ਅੱਜ ਅਸੀਂ ਪਰਿਵਾਰ ਬਾਰੇ ਗੱਲ ਕਰਾਂਗੇ।
ਅੱਛਾ ਜੀ, ਕਰੋ ਜੀ।
ਅੱਛੀ, ਹੋਰ ਸੁਣਾਓ, ਤੁਹਾਡੇ ਪਰਿਵਾਰ'ਚ ਕੌਣ-ਕੌਣ ਆ?
ਮੇਰੇ ਪਰਿਵਾਰ ਵਿੱਚ ਜੇ ਹੁਣ ਮੈਂ ਤੁਹਾਨੂੰ ਦੱਸਣ ਦਾ ਮਤਲਬ, ਤੁਸੀਂ ਸੋਹਰਾ ਪਰਿਵਾਰ ਮੈਂ ਮੈਰਿਡ ਆਂ ਮੈਰਿਡ ਆਂ, ਸਹੁਰੇ ਪਰਿਵਾਰ ਵੱਲੋਂ ਸੁਣਨਾ ਚਾਹੁੰਦੇ ਹੋ, ਕਿ ਪੇਕੇ ਪਰਿਵਾਰ ਵੱਲੋਂ?
ਸਹੁਰੇ ਪਰਿਵਾਰ ਵੱਲੋਂ।
ਹਾਂਜੀ। ਸਹੁਰੇ ਪਰਿਵਾਰ ਵੱਲੋਂ ਮੇਰੀ ਫੈਮਲੀ'ਚ ਅਸੀਂ ਪੰਜ ਦੇਰ-ਜੇਠ ਆਂ, ਤੇ ਦੋ ਨਣਾਂਨਾ ਯਾ। ਤੇ, ਮਤਲਬ ਸੱਤ ਦੇ ਸੱਤ ਜੀ ਵਿਆਹੇ ਹੋਏ ਨੇ, ਮੈਂ ਸਭ ਤੋਂ ਛੋਟੀ ਆਂ।
ਤੇ, ਬੜੀ ਵਧੀਆ ਹਾਂਜੀ, ਜ਼ਿੰਦਗੀ ਬਹੁਤ ਵਧੀਆ ਚੱਲਦੀ ਜਾ ਰਹੀ ਐ। ਹਾਂਜੀ, ਸਾਰੇ ਆਪੋ-ਆਪਣੇ ਘਰਾਂ'ਚ ਠੀਕ-ਠਾਕ ਨੇ, ਆਪਣਾ ਸਾਰੇ ਕੰਮ ਕੰਮ ਕਰਦੇ ਨੇ। ਤਿੰਨ ਜਿਹੜੇ ਇੱਥੇ ਰਹਿੰਦੇ ਨੇ, ਉਹ ਤਾਂ ਕਰਦੇ ਨੇ, ਖੇਤੀਬਾੜੀ ਕਰਦੇ ਨੇ। ਤੇ, ਜਿਹੜੇ ਇੱਕ ਇੱਕ ਵੱਡੇ ਨੇ, ਉਹ ਹੈਗੇ ਨੇ ਸਰਪੰਚ, ਪਹਿਲਾਂ ਸਰਪੰਚ ਰਹਿ ਚੁੱਕੇ ਨੇ, ਤੇ, ਹੁਣ ਉਹ ਹੈਗੇ ਨੇ ਆਪਨੇ ਕੀ ਕਹਿੰਦੇ ਨੇ, ਸਰਬਸੰਮਤੀ ਨਾਲ ਬਣੇ ਨੇ, ਬਲੌਕ ਸੰਮਤੀ ਦੇ ਮੈਂਬਰ।
ਹਾਂਜੀ, ਤੇ ਵਧੀਆ ਯਾਨੀ ਕਿ ਦੇਖੋ, ਜੇ ਇੰਨਾ ਬਣਿਆ ਹੋਇਆ ਨਾ, ਸਾਡੇ ਪਰਿਵਾਰ ਦਾ ਇੱਕ ਆ ਤੇ ਇਸੇ ਕਰਕੇ ਸਾਨੂੰ ਤੁਸੀਂ ਦੇਖਲਓ, ਕਿ ਪਹਿਲਾਂ ਉਹ ਕਹਿੰਦੇ ਸੀਗੇ ਕਿ ਤੁਸੀਂ ਸਰਪੰਚੀ ਦੀਆਂ ਵੋਟਾਂ ਤੇ ਖੜੇ ਹੋਜੋ। ਕੋਈ ਗੱਲ ਨਹੀਂ ਤੁਹਾਨੂੰ ਬਣਾ ਦਿੰਦੇ ਆ ਫੇਰ ਸਾਡੇ ਘਰ ਦੇ ਕਹਿੰਦੇ ਆ ਕਿ ਨਹੀਂ ਸਾਨੂੰ ਇੰਨੇ ਸਾਲ ਹੋ ਗਏ, ਬੰਦਿਆਂ ਨੂੰ ਤੇ ਕਿਉਂ ਨਾ ਅਸੀਂ ਕਿਸੇ ਹੋਰ ਨੂੰ ਮੌਕਾ ਦਿੰਣੇ ਹਾਂ। ਫਿਰ ਅਸੀਂ ਉਹ ਜਿਹੜੇ ਸਾਡੇ ਨਾਲ ਓਪੋਜਿਟ ਸੀਗੇ, ਉਹਨਾਂ ਨੂੰ ਅਸੀਂ ਦਿੱਤਾ ਟਾਈਮ ਵੀ ਤੁਸੀਂ ਬਣ ਜੋ, ਉਹ ਬਣ ਗਏ। ਅਤੇ ਫਿਰ ਸਾਨੂੰ ਸੱਤਾਂ ਪਿੰਡਾਂ ਵਿੱਚ ਦੇਖੋ ਸਾਡੇ ਪਰਿਵਾਰ ਦੀ ਕਿੰਨੀ ਕੁ ਬਣੀ ਹੋਏਗੀ ਕਿ ਜਿਹੜੇ ਸਾਨੂੰ ਉੱਥੋਂ ਇੰਨੀਆਂ ਵੋਟਾਂ ਵਗੈਰਾ ਮਿਲੀਆਂ ਤੇ ਚਾਰ ਸੌ ਤੇ ਗਿਆਰਾਂ ਵੋਟਾਂ ਤੇ ਸਾਡੀ ਜਿੱਤ ਪ੍ਰਾਪਤ ਹੋਈ। ਮਤਲਬ ਸਾਡਾ ਪਰਿਵਾਰ ਯਾਨੀ ਕਿ ਇੰਨਾ ਕੁ ਵਧੀਆ ਕਿ ਮੈਂ ਸ਼ਬਦਾਂ ਵਿੱਚ ਤਾਂ ਬਿਆਨ ਹੀ ਨਹੀਂ ਕਰ ਸਕਦੀ। ਹਾਂਜੀ। ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ, ਆਪਣੇ ਪਰਿਵਾਰ ਬਾਰੇ ਹਾਂਜੀ। ਅਤੇ ਬਾਕੀ ਇੱਕ ਜੇਠ ਨੇ ਉਹ ਜਲੰਧਰ ਰਹਿੰਦੇ ਨੇ। ਤੇ ਉਹਨਾਂ ਦਾ ਆਪਣਾ ਪੈਲੇਸ ਹੈ, ਤੇ ਛੋਟਾ ਰੈਸਟੋਰੈਂਟ ਵੀ ਨਾਲ ਬਣਾਇਆ ਹੋਇਆ। ਯਾਨੀ ਕਿ ਉਹ ਵੀ ਕਾਫੀ ਮਿਹਨਤ ਕਰਦੇ ਨੇ ਕਰਿਆਨਾ ਸਟੋਰ ਆ ਉਹਨਾਂ ਦਾ ਆਪਣਾ ਡੀਪੂ ਹੈ ਤੇ ਦੋਨੋਂ ਮੀਆਂ-ਬੀਬੀ ਮਤਲਬ ਮੇਰੇ ਜਿਠੇ ਜੇਠ ਤੇ ਜੇਠਾਣੀ ਬਹੁਤ ਮਿਹਨਤੀ ਨੇ ਬਹੁਤ ਕੰਮ ਕਰਦੇ ਨੇ ਬੇਟਾ ਉਹਨਾਂ ਦਾ ਇੱਕ ਆ ਉਹ ਵਿਆਹਿਆ ਹੋਇਆ ਤੇ ਬੇਟੀ ਉਹਨਾਂ ਦੀ ਉਹ ਵੀ ਵਿਆਹੀ ਹੋਈ ਹੈ। ਉਹ ਕੈਨੇਡਾ ਹੁਣ ਤੇ ਆਏ ਹੋਏ ਨੇ ਉਹ ਇੱਥੇ ਥੋੜ੍ਹੇ ਟਾਈਮ ਵਾਸਤੇ। ਤੇ ਉਹ ਵੀ, ਚਲੇ ਜਾਣਗੇ।
ਹਾਂਜੀ-ਹਾਂਜੀ ਮਤਲਬ ਤੁਹਾਡਾ ਪਰਿਵਾਰ। ਇੱਕ ਪਰਿਵਾਰ ਵਰਡ ਆ ਮਤਲਬ, ਉਹ ਵਧੀਆ ਤਾਡੇ ਲਈ ਹਨਾ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ ਦੁੱਖ-ਸੁੱਖ ਦੇ ਸਾ ਥੀ ਬਣਦੇ ਨੇ, ਹਾਂਜੀ।
ਕਈ ਤਾਂ, ਸਿਰਫ਼ ਨਾਮ ਦੇ ਪਰਿਵਾਰ ਹੁੰਦੇ ਨੇ ਨਾ।
ਹਾਂਜੀ- ਹਾਂਜੀ-ਹਾਂਜੀ-ਹਾਂਜੀ ਫਿਰ ਉਹ ਪਰਿਵਾਰ ਨੂੰ ਕਰਨਾ ਵੀ ਕੀ ਐ ਜਿਹੜੇ ਨਾਮ ਦੇ ਪਰਿਵਾਰ ਹੋਣ, ਉਹਨਾਂ ਨੂੰ ਕਰਨਾ ਵੀ ਕੀ ਏ।
ਹਾਂਜੀ।
ਹਾਂਜੀ, ਪਹਿਲਾਂ ਸਾਡੇ ਸੱਸ-ਸੋਰੇ ਦਾ, ਉਹਨਾਂ ਦਾ ਨਾਮ ਵੱਜਦਾ ਸੀ। ਉਹ ਸਰਪੰਚ ਸੀਗੇ ਸਾਰੇ, ਉਹ ਉਹਨਾਂ ਦੇ ਨਾਮ ਨਾਲ ਸਾਨੂੰ ਜਾਣਦੇ ਸੀ। ਹੁਣ ਅਸੀਂ ਆਪਣੇ ਆਪ ਨੂੰ, ਇੰਨਾ ਕੁ ਕਾਮਯਾਬ ਕਰ ਲਿਆ। ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਐ ਉਹ ਸਾਡੇ ਨਾਮ ਨੂੰ ਯਾਦ ਰੱਖੇ। ਕਿ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਬੇਟੇ ਬੇਟੀਆਂ ਨੇ ਉਹਨਾਂ ਦੇ ਨੂਹਾਂ ਪੋਤੇ ਨੇ ਹਨਾ। ਤੇ ਇਹਨੂੰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਐ। ਤੇ ਏਦਾਂ ਦੀ ਨੀ ਕੋਈ ਗੱਲ ਹੈਗੀ, ਦੁੱਖ-ਸੁੱਖ ਚ ਵੀ ਅੱਗੇ ਹੁੰਦੇ ਨੇ। ਕੋਈ ਪ੍ਰੋਗਰਾਮ ਹੋਵੇ ਕੋਈ ਵੀ ਕੁਛ ਹੈ, ਸਲਾਹ ਦੇ ਨਾਲ ਚੱਲਦੇ ਨੇ ਸਾਰੇ ਜੇ ਈਵਨ ਕਿ, ਜੇ ਸਾਡੇ ਘਰ ਦਾ ਸਿਸਟਮ ਇੱਦਾਂ ਦਾ ਕਿ ਜੇ ਕਿਸੇ ਨੇ ਇੱਕ ਸੂਟ ਵੀ ਲਿਆਣਾ ਨਾ ਇੱਕ ਪਲਾਸਟਿਕ ਦੀ ਟੋਕਰੀ ਵੀ ਖਰੀਦਣੀ ਹੈ, ਤੇ ਉਹ ਵੀ ਇੱਕ ਦੂਜੇ ਨੂੰ ਆਵਾਜ਼ਾਂ ਮਾਰਨਗੇ ਕਿ ਆ ਜਾਓ। ਪਾਬੀ ਦੇਖ ਲੋ ਆ ਜਾਓ, ਦੀਦੀ ਦੇਖ ਲੋ ਅਸੀਂ ਆਹ ਲੈਣ ਲੱਗੇ ਹਾਂ। ਯਾਨੀ ਕਿ ਇੰਨੀ ਕੁ ਸਾਡੇ ਘਰ ਦੀ ਏਕਤਾ ਐ ਕਿ ਜਿੰਨਾ ਮੈਂ ਕਹਾਂ ਓਨਾ ਘੱਟ ਪਰਿਵਾਰ ਵਾਸਤੇ ਆ ਹਾਂਜੀ।
ਹਾਂਜੀ ਫਿਰ ਤਾਂ ਬਹੁਤ ਵਧੀਆ ਜੀ।
ਹਾਂ ਪੇਕੇ ਪਰਿਵਾਰ ਵਿੱਚ ਨੀ ਮੈਨੂੰ ਇੰਨਾ ਸੀਗਾ, ਜਿੰਨਾ ਮੇਰਾ ਸੋਹੁਰੇ ਪਰਿਵਾਰ ਵਿੱਚ ਆਣ ਕੇ ਲਗਾਵ ਹੋ ਗਿਆ।
ਇਹ ਤਾਂ ਬਹੁਤ ਵਧੀਆ ਗਲ ਫਿਰ ਤਾ ਜੀ।
ਹਾਂਜੀ-ਹਾਂਜੀ ਉੱਥੇ ਤਾਂ ਜਾਣ ਨੂੰ ਦਿਲ ਹੀ ਨਹੀਂ ਕਰਦਾ ਸੀਗਾ। ਤੇ ਵੈਸੇ ਵੀ, ਪਾਪਾ ਨੇ ਇੱਕ ਗੱਲ ਕਹਿ ਦਿੱਤੀ ਸੀਗੀ। ਕਿ ਜੇ ਬੇਟੇ, ਆਪਣੇ ਘਰ ਸੁਖੀ ਰਹੇਂਗੀ। ਤਾਂ ਆ ਜਾਈ, ਤੇ ਜੇ ਕੋਈ, ਉਨੀ ਨਿੱਕੀ ਗੱਲ ਹੋਈ, ਤਾਂ ਫਿਰ ਭਾਵਾਂ ਨਾ ਈ ਆਈ। ਫਿਰ ਉਹੀ ਗੱਲ ਪੱਲੇ ਬੰਨ ਲਈ ਕਿ ਨਹੀਂ ਹੁਣ ਇਹੀ ਮੇਰਾ ਪੇਕਾ ਤੇ ਇਹੀ ਮੇਰਾ ਸੋਹਰਾ ਆ। ਤੇ ਮੈਂ ਇੱਥੇ ਰਹਿਣਾ ਆ ਅਤੇ ਹਰ ਹਾਲ ਵਿੱਚ ਮੈਨੂੰ ਮੇਰੇ ਪਰਿਵਾਰ ਨੇ ਖ਼ੁਸ਼ ਹੀ ਰੱਖਿਆ।
ਠੀਕ ਹੈ ਜੀ ਤਾਂ ਬਹੁਤ ਵਧੀਆ ਗੱਲ ਐ ਜੀ।
ਹਾਂਜੀ।
ਇੱਦਾਂ ਦੇ ਈ ਪਰਿਵਾਰ ਹੋਣੇ ਚਾਹੀਦੇ ਆ ਹਨਾ ਜੀ।
ਹਾਂਜੀ, ਹਾਂਜੀ, ਹਾਂਜੀ, ਇਹ ਤਾਂ ਗੱਲ ਹੈਗੀ ਐ। ਹੁਣ ਪਿੱਛੇ ਜੇ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀਗੀ। ਤਾਂ ਤੁਸੀਂ ਹਿਸਾਬ ਲਾ ਲਓ ਨਹੀਂ ਤਾਂ, ਕਈ ਕਿੰਨਾ ਇੱਦਾਂ ਦੀ ਲੇਡੀਜ਼ ਤੋਂ ਦੂਰ ਦੂਰ ਰਹਿੰਦੇ ਆ ਕਿ ਨਹੀਂ ਜੀ, ਅਸੀਂ ਇਹਨਾਂ ਨੂੰ ਇੱਦਾਂ ਨਹੀਂ ਕਰਨਾ। ਇਹਨਾਂ ਨੂੰ ਕਿਸੇ ਫੰਕਸ਼ਨ ਚ ਅੱਗੇ ਨਹੀਂ ਕਰਨਾ, ਕੋਈ ਕੁਛ ਨਹੀਂ ਕਰਨਾ। ਤੇ ਮੇਰੇ ਜੇਠ ਜੇ ਬੇਟੇ ਦੀ ਪਿੱਛੇ ਜਿਹੇ ਮੈਰਿਜ ਸੀਗੀ। ਤਾਂ ਉਹਨਾਂ ਨੇ ਦੇਖੋ ਮੇਰੇ ਹੱਥਾਂ ਤੇ ਮਹਿੰਦੀ ਵੀ ਲਗਵਾਈ। ਅਤੇ ਮੈਨੂੰ ਕਹਿੰਦੇ ਕਿ ਸਾਰੇ ਕਹਿੰਦੇ ਜਠਾਣੀਆਂ ਮੇਰੀਆਂ ਸਾਰੀਆਂ ਮਤਲਬ ਭੈਣਾਂ ਹੀ ਮੈਂ ਤਾਂ ਜੇ ਕਹਿੰਨੀ ਜ਼ਿਆਦਾਤਰ। ਤਾਂ ਉਹ ਕਹਿੰਦੇ ਕਿ ਤੂੰ ਵਧੀਆ ਜਿਹੇ ਕੱਪੜੇ ਪਾਇਆ ਕਰ। ਵਧੀਆ ਆਪਣੇ ਆਪ ਨੂੰ ਮਤਲਬ ਮੇਨਟੇਨ ਰੱਖਿਆ ਕਰ। ਵਧੀਆ ਲੱਗਦੀ ਆ ਤੂੰ। ਕੁਛ ਕੱਪੜੇ ਲਾਉਂਦੀ ਪਾਉਂਦੀ ਆ ਤਾਂ ਸੋਹਣੀ ਲੱਗਦੀ ਐ। ਦੇਖੋ ਇਹ ਵੀ ਕਿਸੇ ਕਿਸੇ ਫਿਰ ਹੈ ਨਾ ਦੇਖੋ ਅੰਦਰੋਂ ਭਾਵਾਂ ਦਿਲ ਨਾ ਵੀ ਕਰਦਾ ਹੋਵੇ। ਤੇ ਕਹਿੰਦੇ ਫਿਰ ਪਰਿਵਾਰ ਵਾਸਤੇ ਕਹੀ ਦਾ ਕਿ ਨਹੀਂ ਜੇ ਉਹ ਚਾਹੁੰਦੇ ਆ ਤਾਂ ਚਲੋ। ਇੰਨਾ ਕੁ ਕਰਨ ਚ ਸਾਨੂੰ ਵੀ ਕੋਈ ਹਰਜ਼ ਨਹੀਂ ਹੈਗਾ ਹੈ ਨਾ ਤੇ ਤੁਸੀਂ ਇਹ ਦੇਖ ਲਓ ਕਿ ਉਸ ਟਾਈਮ ਕਿੱਡਾ ਵੱਡਾ ਦੁੱਖ ਸੀਗਾ, ਮੇਰੇ ਹਸਬੈਂਡ ਦਾ। ਜਿਹੜੇ ਪਰਿਵਾਰ ਮੇਰੇ ਨੇ ਆਪਣੇ ਨਾਲ ਵੰਡਿਆ। ਉਹ ਦੁੱਖ ਨੂੰ ਤੇ ਮੇਰੇ ਬੇਟੇ ਸੀਗੇ ਦੋ। ਬਾਹਰ ਜਾਣੇ ਸੀਗੇ। ਮੈਂ ਕਦੀ ਸੋਚ ਨਹੀਂ ਸਕਦੀ ਕਿ ਕਿ ਮੈਂ ਆਪਣਾ ਬੇਟਾ ਇੱਕ ਵੀ ਬਾਹਰ ਭੇਜਾਂਗੀ। ਤੇ ਉਹਦੇ ਵੱਡੇ ਪਾਪਾ ਨੇ ਪੂਰੀ ਹੈਲਪ ਕੀਤੀ। ਮੈਨੂੰ ਬਿਨਾਂ ਦੱਸਿਆ। ਪਤਾ ਨਹੀਂ ਕਿੱਥੋਂ ਉਹਨਾਂ ਨੇ ਪੈਸੇ ਕੀਤੇ, ਕਿੱਦਾਂ ਕੀਤੇ। ਤੇ ਮੇਰੇ ਬੇਟੇ ਨੂੰ ਇਸ ਟਾਈਮ ਉਹਨਾਂ ਨੇ ਸਟੈਂਡ ਕੀਤਾ। ਇਹ ਸਭ ਤੋਂ ਵੱਡੀ ਦੇਣ ਹੁੰ ਦੀ ਹੈ ਹਨਾ ਨਾਲ ਤੁਰਨਾ ਬੱਚੇ ਨੂੰ ਹੁਣ ਬੱਚਿਆਂ ਨੂੰ ਡਰ ਹੈ ਕਿ ਸਾਡੇ ਭ ਭਾਵਾਂ ਆਪਣੇ ਡੈਡੀ ਹੈਗੇ ਹੈ ਜਾਂ ਨਹੀਂ। ਪਰ ਸਾਡੇ ਵੱਡੇ ਪਾਪਾ ਹੈਗੇ ਆ। ਅਸੀਂ ਉਹਨਾਂ ਵਾਸਤੇ ਕੋਈ ਵੀ ਓਦਾਂ ਦਾ ਕੋਈ ਗ਼ਲਤ ਕੰਮ ਨਹੀਂ ਕਰਨਾ ਕਿ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਕੋਈ ਠੇਸ ਪਹੁੰਚਾਵੇ। ਕੋਈ ਉਹਨਾਂ ਨੂੰ ਕੋਈ ਕੋਈ ਗੱਲ ਕਵੇ ਹੈ ਨਾ। ਇਹ ਗੱਲ ਹੋ ਜਾਂਦੀ। ਹਾਂਜੀ ਇਹਨੂੰ ਕਹਿੰਦੇ ਨੇ ਪਰਿਵਾਰ, ਹਾਂਜੀ, ਸਾਂਝਾ ਪਰਿਵਾਰ ਇਹਨੂੰ ਕਹਿੰਦੇ ਨੇ।
ਸਾਡਾ ਪਰਿਵਾਰ ਵੀ ਬਹੁਤ ਵੱਡਾ ਹੈ, ਸਾਰੇ ਤਾਂ ਚੋ ਬਹੁਤ ਵਧੀਆ ਵਾ ਪਰਿਵਾਰ ਵਾਲੇ ਸਾਰੇ ਮੈਂਬਰ। ਜਿੰਨੇ ਵੀ ਆ ਸੁੱਖ ਦੁੱਖ ਵੇਲੇ ਖੜਦੇ ਆ। ਬਸ ਸਾਡੇ ਲਈ ਉਹੀ ਬਹੁਤ ਹੈ।
ਹਾਂਜੀ, ਇਹ ਤਾਂ ਗੱਲ ਹੈਗੀ ਹੈ। ਇਹ ਤਾਂ ਗੱਲ ਹੈਗੀ। ਚਲੋ ਵਧੀਆ ਐ। ਦੱਸਣਾ ਚਾਹੀਦਾ ਬੱਚਿਆਂ ਨੂੰ। ਹਰ ਇੱਕ ਚੀਜ਼ ਬਾਰੇ। ਜੇ ਅਸੀਂ ਨਹੀਂ ਉਹਨਾਂ ਨੂੰ ਜਾਗਰੂਕ ਕਰਾਂਗੇ, ਤਾਂ ਫਿਰ। ਹਾਂਜੀ, ਠੀਕ ਹੈ ਜੀ।
ਜਾਣਾ ਫਿਰ
ਹਾਂਜੀ ਹਾਂਜੀ, ਹਾਂਜੀ ਹਾਂਜੀ। ਦੇਖੋ ਕਿਸੇ ਟਾਈਮ ਕੋਈ ਚੀਜ਼ ਬਣਾਦੇ ਹਾਂ, ਤੇ ਖੁਦ ਦਿਲ ਕਰਦਾ ਕਿ ਨਹੀਂ ਅਸੀਂ ਖਾਂ ਦੇ ਵੀ ਆਨਾ ਤਾਂ ਉਹਨਾਂ ਨੂੰ ਵੀ ਆਵਾਜ਼ ਮਾਰ ਕੇ ਗਈ ਆ ਜਾਓ, ਤੁਸੀਂ ਵੀ ਖਾ ਲਓ। ਇਹ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ। ਜਿਹੜੀਆਂ ਸਾਨੂੰ ਕਿਤੇ ਦੁਕਾਨ ਤੋਂ ਨਹੀਂ ਮਿਲਦੀਆਂ। ਆਪਣੇ ਅੰਦਰ ਜਿੱਦਾਂ ਕਿ ਸੰਤੁਸ਼ਟੀ ਜਿਹੀ ਹੋ ਜਾਂਦੀ ਹੈ ਕਿ ਅਸੀਂ ਖਾਂਦੇ ਪਏ ਹਾਂ ਤੇ ਉਹ ਵੀ ਖਾ ਲੈਣ।
ਹਾਂਜੀ ਇਹ ਤਾਂ ਹੁੰਦਾ ਹੀ ਆ ਹਾਂਜੀ।
ਉਸ ਚੀਜ਼ ਚ ਦੇਖੋ ਤੁਸੀਂ ਕਰਕੇ ਦੇਖਿਓ ਬਰਕਤ ਵੀ ਕਿੰਨੀ ਪੈਂਦੀ ਹੈ ਕਿ ਜੇ ਕੋਈ ਆਇਆ ਐ। ਤੇ ਕਿਸੇ ਮਾਨ ਮਾਨ ਨਾਲ ਆਇਆ ਤੇ ਅਸੀਂ ਉਹਨੂੰ ਕਹੀਏ ਕਿ ਕੋਈ ਹਰ ਕੋਈ ਆਪਣੇ ਘਰੋਂ ਹੀ ਖਾਂਦਾ ਹੈ ਹਨਾ।
ਸਹੀ ਹੈ
ਰੋਜ਼ ਹੀ ਖਾਂਦੇ ਹਾਂ ਰੋਜ਼ ਉਹੀ ਸ ਚਾਹ ਹੁੰਦੀ ਉਹੀ ਸਬਜ਼ੀ ਹੁੰਦੀ ਉਹੀ ਰੋਟੀ ਹੁੰਦੀ ਹੈ। ਪਰ ਜਿਹੜੀ ਅਸੀਂ ਕਿਸੇ ਦੇ ਨਾਲ ਸ਼ੇਅਰ ਕਰਕੇ ਖਾਂਦੇ ਹਾਂ ਉਹਦਾ ਆਨਦ ਹੀ ਕੁਛ ਹੋਰ ਹੁੰਦਾ ਹੈ।
ਹਾਂਜੀ ਇਹ ਤਾਂ ਹੈ।
ਹੁਣ ਹਾਂਜੀ ਹੁਣ ਤਾਂ ਖੈਰ ਚਲੋ ਬੱਚੇ ਵੱਡੇ ਹੋ ਗਏ ਨੇ ਨਾ ਜਦੋਂ ਅਸੀਂ ਛੋਟੇ ਛੋਟੇ। ਸਾਡੇ ਬੱਚੇ ਸੀ ਨਾ। ਤੇ ਜਦੋਂ ਯਾਨੀ ਕਿ ਈਵਨ ਹੋਏ ਵੀ ਨਹੀਂ ਸੀਗੇ ਤਾਂ ਉਦੋਂ ਵੀ ਸਾਡੇ ਦਰਣੀ ਜਠਾਣੀ ਇਹੀ ਹੁੰਦਾ ਸੀਗਾ ਕਿ ਬਣਾ ਲੈਣੀ ਆ ਤੇ ਕਹਿਣਾ ਆ ਜਾਓ ਇਕੱਠੇ ਬੈਠ ਕੇ ਇੱਥੇ ਖਾ ਲੈਂਦੇ ਆ ਤਾਂ ਹੁਣ ਵੀ ਕਿਸੇ ਟਾਈਮ ਦਿਲ 'ਚ ਆ ਜਾਂਦਾ ਕਿ ਨਹੀਂ ਚਲੋ ਕੋਈ ਗੱਲ ਨਹੀਂ ਇਕੱਠੇ ਬੈਠ ਕੇ ਖਾਂਦੇ ਹਾਂ ਕੁਛ ਗੱਲਾਂ ਕਰਦੇ ਹਾਂ। ਹੈਾ ਇੱਕ ਦੂਸਰੇ ਦੇ ਨਾਲ ਫਿਰ ਤਾਂ ਪਤਾ ਹੀ ਲੱਗਦਾ ਫਿਰ ਤਾਂ ਦੋ ਦੋ ਤਿੰਨ ਤਿੰਨ ਘੰਟੇ ਬੈਠੇ ਰਹਿੰਦਾ। ਗੱਲਾਂ ਕਰਦੇ ਰਹਿੰਦੇ ਪਤਾ ਵੀ ਨਹੀਂ ਲੱਗਦਾ ਹਾਂਜੀ ਤੇ ਤੁਸੀਂ ਵੀ ਏਦਾਂ ਦੇ ਤੁਹਾਡੇ ਵੀ ਇੱਦਾਂ ਹੀ ਚੱਲਦਾ ਇੱਧਰ
ਹਾਂਜੀ ਸਾਡੇ ਵੀ ਇਏਦਾਂ ਹੀ ਆ ਅਸੀਂ ਸਾਰੇ ਇਕੱਠੇ ਹੋ ਕੇ ਬੈਠ ਜਾਂਦੇ ਹਾਂ ਸਾਡੇ ਰੌਣ ਪਕੀਆਂ ਲੱਗ ਜਾਂਦੀਆਂ ਵਾ ਹਨਾ ਸਾਡੇ ਇਹ ਨੀ ਕਿ ਸਾਡੇ ਅਹ ਜਿਹੜੇ ਅਹ ਪਾਪਾ ਹੋਣੇ ਆ ਉਹ ਵੀ ਇਏਦਾਂ ਦੀ ਆ ਤੇ ਜਿੱਦਾਂ ਚਾਚੀ ਚਾਚੀ ਹੁਣੇ ਤਾਈ ਵਗੈਰਾ ਉਹ ਸਾਰੇ ਏਦਾਂ ਦੇ ਹੀ ਹੈ ਸਾਡੇ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਭਾਵਾਂ ਦੇਖੋ ਹੁਣ ਅਸੀਂ ਇਸ ਟਾਈਮ ਦੂਰ ਦੂਰ ਹੀ ਬੈਠੇ ਆ ਹਨਾ ਭਵਾਂ ਅਸੀਂ ਇੱਕ ਦੂਸਰੇ ਨਾਲ ਫੋਨ ਤੇ ਗੱਲ ਹੀ ਕਰਦੇ ਪਏ ਹਾਂ। ਲੇਕਿਨ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਅਸੀਂ ਨਾ ਉਹ ਚੀਜ਼ ਨੂੰ ਅਸੀਂ ਇੰਜੋਏ ਕਰ ਰਹੇ ਹਾਂ। ਆਪਸ ਵਿੱਚ ਹਨਾ ਕਿ ਜਿਸ ਤਰ੍ਹਾਂ। ਮੈਂਬਰ ਅਸੀਂ ਤੁਹਾਡੇ ਹ ਇਸ ਤਰ੍ਹਾਂ ਫੀਲ ਹੋ ਰਹਾ ਹੈ।
ਹਾਂਜੀ ਜਦੋਂ ਅਸੀਂ ਕੋਈ ਮੈਮਰੀਜ਼ ਨੂੰ ਯਾਦ ਕਰਦੇ ਹਾਂ ਨਾ ਫਿਰ ਇਏਦਾਂ ਹੀ ਜਿੱਦਾਂ ਨਾ ਇੱਧਰ ਲੱਗਦਾ ਹਾਂ ਮਤਲਬ ਇੱਧਰ ਲੱਗਦਾ ਹਣ ਅਸੀਂ ਫੀਲ ਕਰ ਚੀਜ਼ ਨੂੰ
ਹਾਂਜੀ -ਹਾਂਜੀ -ਹਾਂਜੀ -ਹਾਂਜੀ ਇਹ ਤੇ ਗੱਲ ਹੈਗੀ ਹੈ ਚਲੋ ਮੈਂ ਤੇ ਕੇਨੀ ਮਹਾਰਜ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਹਰ ਇੱਕ ਦੇ ਬੱਚਿਆਂ ਨੂੰ ਇਏਦਾਂ ਹੀ ਹੋਵੇ ਕਿ ਨਹੀਂ ਜੋੜ ਜੋੜਨ ਵਿੱਚ ਹੀ ਫਾਇਦਾ ਆ ਜਿੱਥੇ ਇੱਕ ਤੇ ਇੱਕ ਗਿਆਰਾਂ ਹੋਣ ਨਾ ਉੱਥੇ ਤੇ ਸਿਆਣੇ ਵੀ ਗੱਲ ਬਣਾ ਗਏ ਨੇ ਵੀ ਇਕੱਠ ਨੂੰ ਕੋਈ ਤੋੜ ਨੀ ਸਕਦਾ ਤੇ ਇਕੱਲਾ ਤੇ ਕੱਲਾ ਹੀ ਹੁੰਦਾ ਹਨਾ ਹਾਂ ਚਲੋ ਇਹ ਤੇ ਗੱਲ ਵਧੀਆ ਵੀ ਤੁਹਾਡਾ ਵੀ ਪਰਿਵਾਰ ਸਾਡੇ ਨੂੰ ਸਾਂਝਾ ਆ ਤੇ ਸਾਡਾ ਤੇ ਚਲੋ ਹੈ ਹੀ ਸਾਂਝ ਹੈ ਕਦੀ ਮਾਰਨਾ ਗੇੜਾ ਦੇਖ ਦੇਖਣਾ ਤੁਸੀਂ ਆਣ ਕੇ ਸਾਡੀ ਫੈਮਿਲੀ ਵਿੱਚ
ਹਾਂਜੀ ਜ਼ਰੂਰ ਕੋਈ ਨੀ ਜੀ ਤੁਸੀਂ ਵੀ ਆਈਓ ਸਾਡੇ ਕੋਲ
ਹਾਂ ਜੇ ਤੁਸੀਂ ਇੱਕ ਵਾਰੀ ਆ ਗ ਤੁਹਾਡੇ ਜਾਣ ਨੂੰ ਦਿਲ ਨਹੀਂ ਕਰਨਾ ਤੁਸੀਂ ਕਹਿਣਾ ਨਹੀਂ ਅਸੀਂ ਇੱਥੇ ਹੀ ਰਹੀਏ। ਹਾਂਜੀ ਹਾਂ ਕੋਈ ਗੱਲ ਨੀ ਜਰੂਰ ਆਉਣਾ ਜਦੋਂ ਦਿਲ ਕਰੇਗਾ ਹੁਣ ਛੁੱ ਛੋਟੀਆਂ ਹੋਣੀਆਂ ਹੁਣ ਭਾਵੇ ਆ ਜਾਣਾ ਤੁਸੀਂ ਹਾਂਜੀ ਹਾਂਜੀ ਹੋਰ।
ਹੋਰ ਹੋਰ ਬਸ ਵਧੀਆ ਜੀ ਤੁਸੀਂ ਸੁਣਾਓ ਹੋਰ।
ਹਾਂਜੀ ਬਹੁਤ ਵਧੀਆ ਅਤੇ। ਤੁਹਾਡੇ ਕਿੱਦਾਂ ਮਤਲਬ ਤੁਸੀਂ ਵਿਆਹੀ ਹੋਏ ਹੋ ਕੋ
ਹਾਂਜੀ
ਤੁਸੀਂ ਵਿਆਹੇ ਹੋਏ ਹੋ
ਹਾਂਜੀ
ਅੱਛਾ ਜੀ ਚਲੋ ਵਧੀਆ ਫਿਰ ਤਾਂ। ਚਲੋ ਕਿੱਥੇ ਕੀ ਕਰਦੇ ਨੇ ਹਸਬੈਂਡ ਤੁਹਾਡੇ
ਹਾਂਜੀ
ਮੈਂ ਕਿਹਾ ਕੀ ਕਰਦੇ ਨੇ ਹਸਬੈਂਡ ਅ ਓਕੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ
ਕਿਂਨੀ ਪ